ਸਤਿ ਸ੍ਰੀ ਅਕਾਲ ਜੀ ਅੱਜ ਦਾ ਸਾਡਾ ਟੋਪਿਕ ਹੈ ਜੀ ਤਿਉਹਾਰ ਤੁਸੀਂ ਦੱਸੋਗੇ ਤਿਉਹਾਰਾਂ ਬਾਰੇ
ਹਾਂਜੀ ਜੀ ਜ਼ਰੂਰ ਜੀ ਤੁਸੀਂ ਕਿਸ ਤਿਉਹਾਰ ਬਾਰੇ ਤੁਹਾਨੂੰ ਜ਼ਿਆਦਾ ਚਾਹੀਦਾ ਪਤਾ
ਤੁਸੀਂ ਰੱਖੜੀ ਵਾਰ ਤੁਸੀਂ ਆਪਣਾ ਫੇਵਰੇਟ ਦੱਸ ਦਿਓ ਜੀ
ਮੇਰਾ ਤਾਂ ਜਿਹੜਾ ਮਨਭਾਣਦਾ ਜਿਹੜਾ ਹੈਗਾ ਤਿਉਹਾਰ ਹੈਗਾ ਲੋਹੜੀ
ਅੱਛਾ ਜੀ
ਹਾਂਜੀ ਮੈਨੂੰ ਬਹੁਤ
ਹ ਅੱਛਾ ਜੀ ਤੁਸੀਂ ਦੱਸੋਗੇ ਤੁਸੀਂ ਕਿ ਕਿੱਦਾਂ ਮਨਾਉਂਦੇ ਲੋਹੜੀ
ਹਾਂਜੀ ਬਚਪਨ ਵਿੱਚ ਤਾਂ ਅਸੀਂ ਘਰਾਂ ਘਰਾਂ ਚ ਮੰਗਣ ਜਾਂਦੇ ਸੀਗੇ ਹੁਣ ਤਾਂ ਉਹ ਗੱਲਾਂ ਹੀ ਨਹੀਂੀ ਰਹੀਆਂ ਹਨਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਯਾਨੀ ਕਿ ਇਸ ਦਿਨ ਅਸੀਂ ਬੜੇ ਹੀ ਖੁਸ਼ ਸਾਰੇ ਲੱਗਦੇ ਨੇ ਹਨਾ ਮਨਾਉਂਦੇ ਹਾਂ ਕੁੜੀ ਨੂੰ ਅਸੀਂ ਔਰ ਇਹ ਮੈਨੂੰ ਉਸ ਤੋਂ ਬਾਅਦ ਮਾਘੀ ਆ ਜਾਂਦੀ ਦੂਸਰੇ ਦਿਨ ਫਿਰ ਗੁਰੂ ਘਰ ਜਾ ਕੇ ਮੱਥਾ ਟੇਕਣਾ ਤੇ ਇਹ ਤਿਉਹਾਰ ਮੈਨੂੰ ਲੋਹੜੀ ਦਾ ਬਹੁਤ ਜ਼ਿਆਦਾ ਵਧੀਆ ਲੱਗਦਾ
ਅੱਛਾ ਜੀ-
ਹਾਂਜੀ ਪਿਛੇ ਜੇ ਹੁਣ ਮੈਂ ਆਪਣੇ ਪੋਤਰੇ ਦੀ ਲੋਹੜੀ ਪਾਈ ਸੀਗੀ
ਅੱਛਾ ਜੀ-
ਬੜਾ ਵਧੀਆ ਨੱਚ ਟੱਪ ਕੇ ਸਾਰਿਆਂ ਨੇ ਕੀਤਾ ਸੈਲੀਬ੍ਰਰੇਟ ਲੋਹੜੀ ਨੂੰ
ਹਾਂਜੀ- ਹਾਂਜੀ ਏਦਾਂ ਹੀ ਜੀ ਆਪਾਂ ਵੀ ਬਹੁਤ ਦਾਨ ਨਚ ਟਪ ਸੈਲੀਬ੍ਰੇਟ ਕੀਤਾ ਸੀਗਾ ਸਾ ਸਾਡੇ ਵੀ ਉਹਨਾਂ ਪਹਿਲੀ ਹੀ ਲੋਹੜੀ ਸੀ ਮੇਰੇ ਭੈਣ ਦੇ ਮੁੰਡੇ ਦੀ
ਅੱਛਾ ਜੀ-
ਹਾਂਜੀ ਉਹਨਾਂ ਦੀ- ਪਹਿਲੀ ਲੋਹੜੀ ਸੀਗੀ ਆਪਾਂ ਵੀ ਬੜਾ ਨੱਚ ਨੱਚੇ ਖਾਧਾ ਪੀਤਾ
ਅੱਛਾ, ਹਾਂਜੀ- ਹਾਂਜੀ- ਹਾਂਜੀ ਇਕ ਤਾਂ ਇਹ। ਇਹ ਮੌਸਮ ਇਹ ਬਿਲਕੁਲ ਨਾ ਅਹ ਸਹੀ ਮੌਸਮ ਤੇ ਸਰਦੀਆਂ ਦੀ ਰੁੱਤ ਦੇ ਵਿੱਚ ਆਉਂਦਾ ਨਾ। ਤੇ ਇੱਕ ਤਾਂ- ਇਹ ਫਸਲ ਦੀ ਵੀ ਖੁਸ਼ੀ ਹੁੰਦੀ ਆ ਉਹ ਵੀ ਲਾਗੇ- ਲਾਗੇ ਆ ਜਾਂਦੀ ਪੱਕਣ ਵਾਲੀ ਆ ਜਾਂਦੀ। ਆ ਤੇ ਸ਼ਾਮ ਨੂੰ ਸਾਰੇ ਅਸੀ ਇਕੱਠੇ ਹੁੰਦੇ ਹਾਂ ਤੇ ਅੱਗ ਜਲਾ ਕੇ ਤੇ ਉਹਦੇ ਆਲੇ ਦੁਆਲੇ ਬਹਿੰਦੇ ਹਾਂ।
ਅੱਛਾ ਜੀ-
ਅਹ ਤਿਲ ਵਗੈਰਾ ਮੂੰਗਫਲੀ ਰਓੜੀਆਂ ਮੱਕੀ ਦੇ ਦਾਣੇ ਵਗੈਰਾ ਖਾਂਦੇ ਆ ਤੇ ਵਧੀਆ ਲੱਗਦਾ। ਹਾਂ ਤੇ ਨਵੇਂ- ਵਿਆਹੇ ਜੋੜੇ ਨੂੰ ਮੱਥਾ ਮੁਥਾ ਟਿਕਾਉਣਾ ਹੋਵੇ ਉਹ ਵੀ ਟਕਾਈ ਦਾ ਆ ਵਧੀਆ ਲੱਗਦਾ ਹੈ। ਮੈਨੂੰ ਇਸ ਕਰਕੇ ਤਿਉਹਾਰ ਬਹੁਤ ਜ਼ਿਆਦਾ ਵਧੀਆ ਲੱਗਦਾ ਇਕ ਕਿਸਮ ਦਾ ਨਾ ਵਿਆਹ ਵਾਂਗੂ ਲੱਗਦਾ ਇਹ ਤਿਉਹਾਰ ਮੈਨੂੰ
ਹਾਂਜੀ- ਹਾਂਜੀ ਹੁਣ ਆਪਾਂ ਵੀ ਜਿੱਦਾਂ ਮੰਮਾ ਤੋ ਸੁਣਿਆ ਹੋਇਆ ਵਾ ਜਿਦਾਂ ਸਾਡੇ ਭਰਾਵਾਂ ਦੀਆਂ ਲੋਹੜੀਆਂ ਮਨਾਉਂਦੇ ਸੀ ਇਕਠੇ ਹੋ ਕੇ ਸਾਰੇ ਏਦਾਂ। ਉਹ ਚੀਜ਼ਾਂ ਪਾਰਕ ਤੇ ਉਹ। ਇੰਜੋਏ ਕਰਦੇ ਸੀ ਤੁਸੀ ਦਸੋਗੇ ਇਦਾਂ ਥੋੜਾ? ਪਹਿਲੇ ਕਿੱਦਾਂ ਮਨਾਉਂਦੇ ਸੀ ਲੋਹੜੀ?
ਹਾਂ ਪਹਿਲਾਂ ਤਾਂ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਪਹਿਲਾਂ ਲੋਕੀ ਜਿਦਾਂ ਕਿਸੇ ਨੇ ਆਪਣੇ ਬੱਚੇ ਦੀ ਮੁੰਡੇ ਦੀ ਖਾਸ ਕਰਕੇ ਮੁੰਡਿਆਂ ਦੀ ਲੋਹੜੀਆਂ ਪਾਉਂਦੇ ਸੀ ਹੁਣ ਅੱਜ ਕਲ ਤਾਂ ਧੀਆਂ ਦੀਆਂ ਵੀ ਲੋਕੀ ਪਾਉਣ ਲੱਗ ਪਏ ਵੀਕਿ ਇੱਕ ਬਰਾਬਰ ਹੀ ਸਮਝਦੇ ਨੇ। ਹੈਨਾ ਮੁੰਡੇ ਕੁੜੀ ਨੂੰ ਤੇ ਕੁੜੀ ਦੀ ਲ ਮੁੰਡੇ ਦੀ ਲੋਹੜੀ ਪਾਉਣੀ ਤਾਂ ਸਾਰੇ ਘਰ ਘਰ ਜਾਣਾ ਪੁਰਾਣੇ ਜਮਾਨੇ ਵਿਚ ਤੇ ਬੁੱਕ ਬੁੱਕ ਭਰ ਕੇ ਸਾਰਿਆਂ ਨੂੰ ਦੇ ਕੇ ਆਉਣੀ ਮੂੰਗਫਲੀ ਰੇਓੜੀਆਂ ਸੰਤਰੇ ਵਗੈਰਾ ਇਕ- ਇਕ ਫਲ ਦੇ ਕੇ ਆਉਣਾ। ਘਰਾਂ- ਘਰਾਂ ਵਿਚ ਜਾਣਾ ਤੇ ਨਾਲੇ ਉਹਨਾਂ ਨੂੰ ਦੇ ਕੇ ਆਉਣਾ ਕਿ ਤੁਸੀਂ ਸ਼ਾਮ ਨੂੰ ਜ਼ਰੂਰ ਪਹੁੰਚਣਾ। ਸਾਡੇ ਘਰੇ ਹਾਂਜੀ ਤੇ ਫਿਰ ਜਨਾਨੀਆਂ ਵੀ ਖੂਬ ਰੌਣਕ ਲਾਉਂਦੀਆਂ ਕੁੜੀਆਂ ਬਹੁਤ ਰੌਣਕ ਲਾਉਂਦੀਆਂ ਇਸ ਦਿਨ।
ਅੱਛਾ ਜੀ
ਹੁੰਦਾ ਅੱਜ ਨਾਲੇ ਕਈ ਲੋਕੀ ਅਹ ਹੋਟਲਾਂ ਚ ਹੀ ਕਰਨ ਲੱਗ ਪਏ ਨੇ ਪਰ ਉਹ ਤਿਉਹਾਰ- ਤਿਉਹਾਰ ਨਹੀ ਜਿਹੜਾ ਸ ਹੈ ਨਾਂ।
ਹਾਂਜੀ- ਹਾਂਜੀ ਜੇ ਮੈ ਅੱਜ ਬਹੁਤ ਮੈਂ ਹੋਟਲ ਹੀ ਕੰਮ ਕਰਦਾ। ਪਤਾ ਨਾ ਲੋਕੀ ਮੈਂ ਦੇਖਿਆ ਹੋਇਆ ਅੱਜ ਤੱਕ ਲੋਕੀ ਹੋਟਲਾਂ ਚ ਹੀ ਲੋਹੜੀ ਤਾਂ ਮਨਾਉਂਦੇ ਹੈਗੇ ਸੈਲੀਬ੍ਰੇਸ਼ਨ। ਪਰ ਜੋ ਮਜ਼ਾ ਘਰੇ ਆਉਦਾ ਨਾ ਉਹ
ਹਾਂਜੀ -ਹਾਂਜੀ -ਹਾਂਜੀ ਇਹ ਤੇ ਗੱਲ ਹੈਗੀ ਆ ਆਪਣਾ ਨਾਲੇ ਖਾਓ। ਨਾਲੇ ਨੱਚੋ ਟੱਪੋ ਭੰਗੜਾ ਪਾਓ ਹੈ ਨਾ ਸਾਰੇ।
ਹਾਂਜੀ ਹੁਣ ਤੁਸੀਂ ਅੱਛਾ ਜੀ ਹੁਣ ਤੁਸੀਂ ਦੱਸੋਗੇ ਰੱਖੜੀ ਦਾ ਤਿਵਾਰ ਤੁਹਾਨੂੰ ਕਿੱਦਾਂ ਲੱਗਦਾ ਹੈ
ਰੱਖੜੀ ਦਾ ਤਿਉਹਾਰ ਵੀ ਵਧੀਆ ਬਿਲਕੁਲ ਪਵਿੱਤਰ ਤਿਉਹਾਰ ਹੈ ਭੈਣ -ਭਰਾ ਦਾ ਤਿਉਹਾਰ ਹੈ ਸਾਡੇ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਤਿਉਹਾਰ ਹੀ ਮਨਾਇਆ ਜਾਂਦਾ ਦੇ ਨਾਮ ਨਾਲ ਹੀ ਮਨਾਇਆ ਜਾਂਦਾ ਹੈ
ਅੱਛਾ ਜੀ
ਤੇ ਮੈਨੂੰ ਤਾਂ ਤਿਉਹਾਰ ਤਾਂ ਵੈਸੇ ਮੋਸਟਲੀ ਸਾਰੇ ਹੀ ਵਧੀਆ ਨੇ ਤੇ ਰੱਖ ਰੱਖੜੀ ਦਾ ਵੀ ਵਧੀਆ ਉਸ ਦਿਨ ਵੀ ਸਾਡੀਆਂ ਕੁੜੀਆਂ ਆਉਂਦੀਆਂ ਭਰਾਵਾਂ ਨੂੰ ਆਪਣੀਆਂ ਨੂੰ ਰੱਖੜੀਆਂ ਬੰਨਣ ਵਾਸਤੇ ਤੇ ਬੜੀ ਬੜਾ ਖੁਸ਼ੀ ਹੁੰਦੀ ਉਸ ਦਿਨ ਇਹ ਹੁੰਦਾ ਕਿ ਅੱਜ ਪਤਾ ਨੀ ਕੀ ਕੁੱਛ ਨਵਾਂ ਹੀ ਦਿਨ ਚੜ੍ਹਿਆ ਤਿਉਹਾਰ ਵਾਲੇ ਦਿਨ ਦਾ ਰੱਖੜੀ ਵਾਲੇ ਦਿਨ ਤਾਂ ਇਏਦਾਂ ਲੱਗਦਾ ਕਿ ਜਿਸ ਤਰ੍ਹਾਂ ਪਤਾ ਨੀ ਜੇ ਦਸ ਵਰ ਕੀ ਥੱਲ ਉੱਤੇਰੇਇਆ ਏਦਾਂ ਲੱਗਦਾ ਆ
ਹਾਂਜੀ ਜੀ ਉਹ ਭੈਣ ਭਰਾਵਾਂ ਦਾ ਤਿਉਹਾਰ ਹੁੰਦਾ ਜੀ
ਹਾਂਜੀ -ਹਾਂਜੀ ਤੁਹਾਡੀਆਂ ਭੈਣ ਆਉਂਦੀ ਹੋਣੀ ਆ
ਹਾਂਜੀ- ਹਾਂਜੀ ਮੇਰੀ ਵੀ ਭੈਣ ਆਉਂਦੀ ਹੈ ਜੀ ਹੈ ਉਹ ਵੀ ਸਾਨੂੰ ਰੱਖੜੀ ਰੁੱਖੜੀ ਬਣ ਕੇ ਜਾਂਦੀ ਹੈ ਜੀ
ਅੱਛਾ ਜੀ ਅੱਛਾ ਜੀ
ਹਾਂਜੀ ਆਪਾਂ ਵੀ ਆ ਕੇ ਸਾਰੇ ਮਿਲ ਕੇ ਆਪਾਂ ਸਾਰਿਆਂ ਨੇ ਰੱਖੜੀ ਦਾ ਤਿਉਹਾਰ ਮਨਾਉਣਾ ਭੈਣ ਤਵਾਂ ਨੇ ਖੱਟੇ
ਹਾਂਜੀ ਹਾਂਜੀ ਹਾਂਜੀ ਨਹੀਂ ਵਧੀਆ ਸਗੋਂ ਮੈਨੂੰ ਤਾਂ ਆਪ ਬਹੁਤ ਵਧੀਆ ਲੱਗਦੇ ਨੇ ਤਿਉਹਾਰ ਸਾਰੇ ਹੀ ਹੋਰ ਤੁਸੀਂ ਸੁਣਾਓ ਕਿ ਕਿੱਦਾਂ ਦੀਆਂ ਰੱਖੜੀਆਂ ਤੁਸੀਂ ਬਣਵਾਉਂਦੇ ਹੁੰਦੇ ਹੋ ਨਾਮ ਵਾਲੀਆਂ ਕਿ ਕਿਹੜੀਆਂ
ਰੱਖੜੀ ਦਾ ਕੀ ਹੈ ਜੀ ਜਿਹੜੀ ਭੈਣ ਲੈ ਹੈਵੇ ਉਹ ਆਪਾਂ ਵੱਧਦਾਣੀ ਆ
ਹਾਂ ਹੁਣ ਤੁਹਾਨੂੰ ਮੈਂ ਇੱਕ ਆਪਣੀ ਛੋਟਟੀ ਹੁੰਦੇ ਤੁਹਾਨੂੰ ਗੱਲ ਦੱਸ ਰਧੀਆ ਕਿ ਮੇਰਾ ਨਾ ਭਰਾ ਮਤਲਬ ਬੜੀ ਅਸੀਂ ਸੁੱਖਣਾ ਸੁੱਖ ਸੁੱਕ ਕੇ ਲਿਆ ਹੋਇਆ ਸੀਗਾ ਤੇ ਉਹ ਅ ਜਿਹਦੇ ਪੈ ਗਿਆ ਕਹਿੰਦਾ ਮੈਨੂੰ ਨਾ ਮਤਲਬ ਉਦੋਂ ਕਾਰਟੂਨ ਜਾਂਣ ਦਿੰਦੇ ਸੀਗੇ ਮੈਨੂੰ ਤਾਂ ਡੋਰੇਮੋਨ ਵਾਲੀ ਰੱਖੜੀ ਚਾਹੀਦੀ ਹੈ। ਜਿੱਥੋਂ ਮਰਜ਼ੀ ਲੈ ਕੇ ਆਓ ਦੋਨੋ ਭੈਣਾਂ। ਅਸੀਂ ਸਾਰਾ ਬਾਜ਼ਾਰ ਘੁੰਮਦੀਆਂ ਰਹੀਆਂ ਘੁੰਮਦੀਆਂ ਰਹੀਆਂ ਸਾਨੂੰ ਕਿਤੇ ਨੀ ਮਿਲੀ ਸਵੇਰ ਤੋਂ ਲੈ ਕੇ ਸ਼ਾਮ ਪੈ ਗਈ। ਫੇਰ ਅਸੀਂ ਜਿਸ ਇਸ ਤਰ੍ਹਾਂ ਹੀ ਅਸੀਂ ਘਰ ਵਾਪਿਸ ਕਰਨ ਲ ਆਉਣ ਲੱਗੇ ਤਾਂ ਰਸਤੇ ਵਿੱਚ ਪਤਾ ਨੀ ਕਿਸ ਤਰ੍ਹਾਂ ਇੱਕ ਦੁਕਾਨ ਦੇ ਉੱਤੇ ਸਾਨੂੰ ਕਾਰਾਟੂਨ ਵਾਲੀ ਰੱਖੜੀ ਮਿਲੀ ਗਈ। ਤੇ ਫਿਰ ਅਸੀਂ ਉਹਦੇ ਜਾ ਕੇ ਬੰਨੀ ਫੇਰ ਜਾ ਕੇ ਸਾਡੇ ਵੀ ਦਿਲ ਨੂੰ ਸਕੂਨ ਮਿਲਿਆ ਕਿ ਨਹੀਂ ਭਰਾ ਦੀ ਅਸੀਂ ਇੰਨੀ ਕੁ ਤਾਂ ਖਵਾਹਿਸ਼ ਪੂਰੀ ਕਰ ਹੀ ਸਕਦੀਆਂ ਸੀਗੀਆਂ ਦੋਨੋ ਭੈਣਾਂ ਤੇ ਉਸ ਦਿਨ ਤੋਂ ਫਿਰ ਭਰਾ ਨੇ ਵੀ ਵਚਨ ਲਿਆ ਕਿ ਜੇ ਮੇਰੀਆਂ ਭੈਣਾਂ ਮੇਰੇ ਵਾਸਤੇ ਇਨਾ ਕੁਛ ਕਰ ਸਕਦੀਆਂ ਤਾਂ ਮੈਂ ਕਿਉਂ ਨੀ ਇਹਨਾਂ ਵਾਸਤੇ ਲਾਈਫ ਚ ਕੁਛ ਕਰ ਸਕਦਾ ਹਨਾ। ਤੇ ਇੱਕ ਕਿਸਮ ਦਾ ਫਿਰ ਮੈਨੂੰ ਤਾਂ ਉਦੋਂ ਦਾ ਇਹ ਵਿਸ਼ਵਾਸ ਹੋ ਗਿਆ ਕਿ ਰੱਖੜੀ ਬਹੁਤ ਹੀ ਪਵਿੱਤਰ ਤਿਉਹਾਰ ਹੈ। ਹਾਂਜੀ ਇੱਕ ਤਾਂ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਉਸ ਦਿਨ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਇਸ ਇਸੇ ਨਾਮ ਨਾਲ ਹੀ ਜਾਨੇ ਮਤਲਬ ਰੱਖੜੀ ਦੇ ਤਿਉਹਾਰ ਨਾਲ ਹੀ ਜ਼ਿਆਦਾ ਮਨੇ ਜਾਂ ਜਾਣੇ ਜਾਂਦੇ ਸੀਗੇ। ਹਨਾ ਤੇ ਹਾਂਜੀ। ਜੀ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਜਦੋਂ ਮੈਂ ਕੁੜੀਆਂ ਮਠਿਆਈ ਵਗੈਰਾ ਲੈ ਕੇ ਆਂਦੀ ਆ ਸਾਡੇ ਗੱਲ ਕਿੰਨੀ ਇਕੱਠੀ ਹੋ ਜਾਂਦੀ ਏ।
ਅੱਛਾ ਜੀ ਹੋਰ ਹੋਰ ਤੁਹਾਨੂੰ ਦੀਵਾਲੀ ਕਿੱਦਾਂ ਲੱਗਦੀ ਹੈ ਸਰ ਦੀਵਾਲੀ।
ਦੀਵਾਲੀ ਮੈਨੂੰ ਮੈਂ ਆਪਣੇ ਵੱਲੋਂ ਜੇ ਦੱਸਾਂ ਮੈਨੂੰ ਤਾਂ ਉਹ ਪਟਾਕਿਆਂ ਦਾ ਬਹੁਤ ਡਰ ਲੱਗਦਾ ਬਾਕੀ ਹਾਂਜੀ! ਠੀਕ ਹੈ, ਮੈਨੂੰ ਓਦਾਂ ਡਰ ਲੱਗਦਾ ਬਸ ।
ਆਪਾਂ ਇਹ ਨੀ ਕਿਹਾ ਸੀਗਾ ਆਪਾਂ ਚਲਾਂਦੇ ਨੀ ਹੈਗੇ ਜੀ ਪਟਾਕਿਆਂ। ਇਹ ਕਿ ਸਾਰਾ ਪੋਲਿਊਸ਼ਨ ਪਲੂਊਸ਼ਨ ਫੈਲ ਜਾਂਦਾ ਆਪਾਂ ਇਹ ਹੈ ਕਿ ਆਪਾਂ ਸਾਰੇ ਫੈਮਿਲੀ ਇਕੱਠੀ ਹੋ ਕੇ ਨਾਲ ਡਿਨਰ ਕਰ ਲੈਣਾ ਇਹੀ ਕਰ ਲੈਣਾ ਜਾਂ। ਕੁਝ ਉਹ ਲਿਆ ਲੈਣੀਆਂ ਜਲੇਬੀਆਂ ਲਿਆ ਲੈਣੀਆਂ ਇਹ ਚੀਜ਼ਾਂ ਹੁੰਦੀਆਂ।
ਹਾਂਜੀ ਹਾਂਜੀ। ਜੀ ਹਾਂਜੀ ਇਹ ਤਾਂ ਗੱਲ ਹੈ ਉੱਦਾਂ ਕਹਿੰਦੇ ਆ ਕਿ ਦੀਵਾਲੀ। ਜਿਹੜੀ ਨਾ ਹਨੇਰੇ ਉੱਤੇ ਚਾਨਣ ਤੇ ਬੁਰਾਈ ਉੱਤੇ ਨੇਕੀ ਦੀ ਜਿੱਤ ਦੀ ਪ੍ਰਤੀਕ ਐ ਇਹੇ। ਮਤਲਬ ਸਾਨੂੰ ਚਾਨਣ। ਕਰਨ ਵਾਸਤੇ ਪਰ ਲੋਕੀ ਇਹਨੂੰ ਗ਼ਲਤ ਵੇ ਨਾਲ ਕਰਦੇ ਆ ਹੈਨਾ।
ਹਾਂਜੀ ਹਾਂਜੀ।
ਮਨਾਉਂਦੇ ਆ ਗ਼ਲਤ ਧਰਮ ਮਤਲਬ ਇਹਨੂੰ ਮਨਾਉਂਦੇ ਆ ਕਿ ਮਨਾਉਂਦੇ ਗਲਤ ਧਰਮ ਨੂੰ ਮਨਾਉਂਦੇ ਜਿਸ ਤਰ੍ਹਾਂ ਮੀਟ ਸ਼ਰਾਬ ਖਾ ਲੋ ਪੀ ਲੋ ਆ ਕਰਲੋ ਕਰਲੋ ਏਦਾਂ ਨੀ ਓਦਾਂ ਵਧੀਆ ਦੂਸਰੀ ਤਰ੍ਹਾਂ ਵੀ ਅਸੀਂ ਬਿਨਾਂ ਪਟਾਕਿਆਂ ਦਾ ਵੀ ਦੀਵਾਲੀ ਸਕਦੇ ਹਾਂ।
ਹਾਂਜੀ ਆਪਾਂ ਏਦਾਂ ਹੀ ਮਨਾਂਦੇ ਹਾਂ ਜੀ। ਆਪਾਂ ਬਿਨਾਂ ਪਟਾਕਿਆਂ ਤੋਂ ਹੀ ਦੀਵਾਲੀ ਮਨਾਂਨੇ ਹਾਂ ਜੀ ।ਆਪਾਂ ਉਹ ਵੀ ਬਹੁਤ ਵਧੀਆ ਮਨਾਨੇ ਜਿੱਦਾਂ ਘਰੇ ਲਾਈਟਾਂ ਲਾ ਲਈਆਂ, ਇਹ ਆ ਕੇ ਫੋਟੋਆਂ ਖਿੱਚ ਲਈਆਂ। ਘਰ ਵਾਲਿਆਂ ਨਾਲ ਬਹਿ ਕੇ ਮੱ ਮੱਥਾ ਟੇਕ ਨਾਲ ਕਰ ਲਿਆ ਰੋਟੀ ਪਾਣੀ ਖਾ ਲਿਆ ਕੱਠੇ
ਹਾਂਜੀ। ਇੱਕ ਤੇ ਸਿੱਖ ਧਰਮ ਵਿੱਚ ਇਸ ਦਿਨ ਦਾ ਵੀ ਇਹ ਬੰਦੀ ਛੋੜ ਦਿਵਸ ਵੀ ਮਨਾਇਆ ਜਾਂਦਾ ਨਾ। ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਏ ਰਿਹਾਈ ਦੀ ਯਾਦ ਵਿੱਚ ਵੀ ਮਨਾਇਆ ਜਾਂਦਾ ਇਹ ਜਿੜਾ ਦਿਵਸ ਹੈ ਨਾ ਹਾਂਜੀ ਸਾਡੇ ਸਿੱਖ ਧਰਮ ਵਿੱਚ ਤੇ ਅਸੀਂ ਤਾਂ ਉਸ ਹਿਸਾਬ ਨਾਲ ਹੀ ਇਹਨੂੰ ਅਮ ਸੈਲੀਬ੍ਰੇਟ ਕਰਨਾ ਪਸੰਦ ਕਰਦੇ ਹਾਂ। ਬੱਚਿਆਂ ਨੂੰ ਤਾਂ ਮਿਠਾਈਆਂ ਵਗੈਰਾ ਲਿਆ ਦੀ ਇੱਕ ਦੂਜੇ ਨੂੰ ਵਧਾਈਆਂ ਦੇ ਦੀ ਆ ਹੈਨਾ ਮੋਮਬੱਤੀਆਂ ਜਗਾ ਲੀ ਜ ਦੀਵੇ ਜਗਾਲੀ ਦੀ ਹੈ ਤੇ ਮੰਦਿਰ ਵਿੱਚ ਬੈਠ ਕੇ ਆਪਣੇ, ਮਾਹਾਰਾਜ ਦੀ, ਉਹਨਾਂ ਨੂੰ ਵੀ ਅਰਦਾਸ ਕਰਦੀ ਵੇਖੀ ਕਿ ਚਲੋ ਸਾਰੇ ਪਰਿਵਾਰਾਂ ਆਪਣਾ ਮਿਹਰ ਭਰਿਆ ਹੱਥ ਰੱਖਣ । ਹਾਂਜੀ।
ਅੱਛਾ ਜੀ ਤੁਸੀਂ ਆਪਣੇ ਬੱਚਿਆਂ ਨਾਲ ਮਨਾਉਂਦੇ ਹੋ ਜੀ ਦੀਵਾਲੀ ਕਿੱਦਾਂ ਤੁਸੀਂ ਪਹਿਲੇ ਬਨਾਈਆਂ ਹੋਣੀਆਂ। ਦੀਵਾਲੀ ਆਪਣੇ ਬੱਚਿਆਂ ਨਾਲ
ਹਾਂਜੀ ਮੈਂ ਮਨਾ ਇਹ ਅ ਬਾਹਰ ਆਪਣੇ ਪਟਾਕੇ ਚਲਾਾਉਂਦੇ ਰਹਿੰਦੇ ਨੇ ਤੇ ਮੈਂ ਅੰਦਰ ਵੜ ਜਾਂਦੀ ਮੈਨੂੰ ਤਾਂ ਬਹੁਤ ਡਰ ਲੱਗਦਾ ਮੈਨੂੰ ਇਹ ਹੁੰਦਾ ਕਿ ਬੱਚੇ ਆਪਣੇ ਆਪ ਨੂੰ ਨਾ ਹਰਟ ਨਾ ਕਰ ਲੈਣ ਵੀ ਸੱਟ ਨਾਲ ਕੋਈ ਕੋਈ ਇੱਦਾਂ ਦੀ ਟ੍ਰੈਜਟੀ ਨਾ ਹੋ ਜਾਵੇ ਬੱਚਿਆਂ ਦੇ ਨਾਲ ਤੇ ਮੈਂ ਤਾਂ ਇਹਨਾਂ ਨੂੰ ਕਹਿੰਦੀ ਰਹਿੰਦੀ ਹਾਂ। ਪਰ ਫੇਰ ਵੀ ਬੱਚੇ ਤੁਹਾਨੂੰ ਪਤਾ
ਅ ਹਾਂਜੀ ਅੱਜ ਕੱਲ ਦੇ ਅੱਜ ਕੱਲ ਦੇ ਬੱਚੇ ਨੀ ਮੰਨਦੇ ਹੈਗੇ ਆ ਜੀ ਉਹ ਕਹਿੰਦੇ ਬੱਸ ਚਲਾਣੇ ਆ ਜੀ ਪਟਾਕੇ ਚਲਾਣੇ ਆ ਅੱਛਾ ਅੱਛਾ ਜੀ ਤੁਹਾਨੂੰ ਹੋਲੀ ਕਿੱਦਾਂ ਹੋਲੀ ਦਾ ਤਿਉਹਾਰ ਕਿੱਦਾਂ ਲੱਗਦਾ ਜੀ ਤੁਸੀ ਦੱਸੋਗੇ ਹੋਲੀ ਬਾਰੇ ਥੋੜਾ
ਹਾਂਜੀ ਹੋਲੀ ਦਾ ਤਿਉਹਾਰ ਵਧੀਆ ਰੰਗਾਂ ਨਾਲ ਭਰੀ ਹੁੰਦੀ ਹੈ ਵਧੀਆ ਲੱਗਦਾ ਹਾਂਜੀ ਮੈਨੂੰ ਵਧੀਆ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਹਾਂਜੀ ਆਪਣੇ ਆਸ ਗੁਆਂਢ ਨਾਲ ਆਪਣੇ ਭੈਣ ਭਰਾਵਾਂ ਨਾਲ
ਅੱਛਾ ਅੱਛਾ ਜੀ ਉਹ ਤੁਹਾਨੂੰ ਚੰਗੀ ਤਰ੍ਹਾਂ ਰੰਗ
ਬਹੁਤ ਜ਼ਿਆਦਾ ਹੁਣ ਤਾਂ ਹੋਲੀ ਅੱਗੇ ਵਰਗੀ ਹੋਲੀ ਰਹੀ ਨੀ ਜੇ ਦੱਸੀਏ ਤਾਂ ਪਹਿਲਾਂ ਤਾਂ ਲੋਕੀ ਬਹੁਤ ਜ਼ਿਆਦਾ ਇਨਾ ਇਸਨੂੰ ਮਨਾਉਂਦੇ ਸੀਗੇ ਖੁਸ਼ੀ ਨਾਲ ਹੁਣ ਤਾਂ ਲੋਕੀ ਕਹਿ ਦਿੰਦੇ ਕਿ ਨਹੀਂ ਉਹ ਸਾਡੀ ਸਕਿੰਨ ਖ਼ਰਾਬ ਹੋ ਜਾਣੀ ਆ ਕੁਛ ਕਲਰ ਵੀ ਏਦਾਂ ਦੇ ਆ ਜਾਂਦੇ ਆ ਨਾ ਹੁਣ ਅੱਜ ਕੱਲ੍ਹ
ਹਾਂਜੀ ਫੇਰ ਏਦਾਂ ਵੀ ਕਹਿ ਲੈਂਦੇ ਜੀ ਵੱਡੇ ਹੋ ਗਏ ਤਾਂ ਨ ਮਨਾਣੀ ਇਹ ਉਹ ਹੈ ਏਦਾਂ ਨੀ ਕੁੱਝ ਹੁੰਦਾ ਹੋਲੀ ਦਾ ਤਿਉਹਾਰ ਮਨਾਉਣਾ ਚਾਹੀਦਾ
ਹਾਂਜੀ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਹਾਂਜੀ ਵਧੀਆ ਤਿਉਹਾਰ ਵੀ
ਹਾਂਜੀ ਹੁਣ ਇਹੀ ਆ ਹੈਗਾ ਪਿੰਡਾਂ ਚ ਆਪਾਂ ਮਨਾਉਂਦੇ ਹੈਗੇ ਹੋਲੀ ਕਿੰਨੀ ਵਧੀਆ ਲੱਗਦੀ ਹੈਗੀ ਆ ਸਾਰੇ ਮਿਲ ਮਿਲ ਜੁਲ ਕੇ ਮਨਾਉਂਦੇ ਹੋਲੀ
ਹਾਂਜੀ ਹਾਂਜੀ ਹੁਣ ਅੱਜ ਕੱਲ ਦੇ ਬੱਚਿਆਂ ਨੂੰ ਬਸ ਮਹਿੰਗੀਆਂ ਮਹਿੰਗੀਆਂ ਪਿਚਕਾਰੀਆਂ ਲਿਆ ਦਿਓ ਉਹ ਉਹਨਾਂ ਨੂੰ ਪਤਾ ਪਾਣੀ ਭਰ ਦੋ ਉਹਨਾਂ ਨੂੰ ਪਤਾ ਕਿ ਬਸ ਕਿਨਾ ਕੁ ਕਰਨਾ ਤਿਉਹਾਰ ਤੇ ਪਹਿਲਾਂ ਮਨਾਏ ਜਾਂਦੇ ਸੀਗੇ
ਹਾਂਜੀ ਪਹਿਲੇ ਹਾਂ ਉਹ ਬਹੁਤ ਵਧੀਆ ਵਧੀਆ ਤਿਉਹਾਰ ਹੁੰਦੇ
ਹਾਂਜੀ ਹੁਣ ਤਾਂ ਇੱਕ ਕਿਸਮ ਦੀ ਹੁਲੜਬਾਜ਼ੀ ਹੈ ਓਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ